ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਬਸ ਵਧੀਆ ਤੁਸੀਂ ਅੱਜ ਕਿਵੇਂ ਯਾਦ ਕੀਤਾ ਬੜੇ ਦਿਨਾਂ ਬਾਅਦ
ਅਰੇ ਮੇਰੇ ਹੈ ਨਾ ਨਨਾਣ ਦਾ ਵਿਆਹ ਹੈਗਾ ਤੁਸੀਂ ਦੱਸੋ ਕੁੱਛ ਮੈਨੂੰ ਕੁੱਛ ਸਮਝ ਨੀ ਆਉਂਦਾ ਪਿਆ। ਕਿਉਂਕਿ ਪਹਿਲੇ ਉਹ ਸੰਭਾਲੀ ਸੀ। ਤੇ ਅ ਉਸਦੇ ਵਿਆਹ ਉਹ ਥੋੜਾ ਨਾ ਸੰਭਾਲੇਗੀ ਮੈਂ ਹੀ ਸੰਭਾਲਾਂਗੀ ਨਾ ਤੁਸੀਂ ਥੋਡੀ ਗਾਈਡ ਤੁਸੀਂ ਮੈਨੂੰ ਆਪਣਾ ਉਹ ਐਕਸਪੀਰੀਅੰਸ ਦੱਸੋ ਕਿ ਤੁਸੀਂ ਕੀ -ਕੀ ਕੀਤਾ ਹੈ ਤੇ ਤੁਹਾਨੂੰ ਕੁਛ ਆਈਡੀਆ ਹੈ ਤੇ ਮੈਨੂੰ ਦੱਸੋ ਮੈਨੂੰ ਸਮਝ ਨੀ ਆ ਰਹੀ ਬੜੇ ਫੰਕਸ਼ਨ ਹੈਗਾ।
ਅੱਛਾ-ਅੱਛਾ ਕੀ-ਕੀ ਫੰਕਸ਼ਨ ਰੇ ਨੇ ਫਿਰ ਉਹਦੇ ਹਿਸਾਬ ਨਾਲ ਤੁਹਾਨ ਕੱ
ਜੈਸੇ ਪਾਠ ਦੀ ਸਮਾਪਤੀ ਹੋਏਗੀ ਫਿਰ ਉਸ ਤੋਂ ਬਾਅਦ ਅ ਜਾਗੋ ਹੈਗਾ ਹਾਂਜੀ। ਨਹੀਂ ਸੋ ਜਾਗੋ ਤੋਂ ਪਹਿਲਾਂ ਨਾ ਮਹਿੰਦੀ ਹੈਗੀ ਹਲਦੀ ਹੈਗੀ ਫਿਰ ਜਾਗੋ ਹੈ। ਫਿਰ ਉਸ ਤੋਂ ਬਾਅਦ ਸ਼ਾਇਦ ਅ ਅਨੰਦ ਕਾਰਜ ਹੈ। ਹਾਂਜੀ ਇਹੀ ਹੈਗਾ ਕੋਕਟੇਲ ਵੀ ਹੈਗੀ ਸ਼ਾਇਦ
ਅੱਛਾ-ਅੱਛਾ ਕੁਕ ਤੇ ਤੁਹਾਨੂੰ ਪੱਕਾ ਹੀ ਨੀ ਪਤਾ ਹੱਲੇ ਕੀ ਕੀ ਪ੍ਰੋਗਰਾਮ ਨੇ
ਅ ਅਭੀ ਜਗਾ ਡਿਸਾਈਡ ਹੋਏ ਉਸ ਹਿਸਾਬ ਥੋੜਾ ਫੰਕਸ਼ਨ ਰੱਖੇਗੇ ਨਾ ਤਾਂ ਉਸ ਹਿਸਾਬ ਥੋੜਾ ਤਿਲ ਕਾ ਥੋੜਾ ਮੇਰੇ ਕੋਲ ਕਨਫਿਊਜਨ ਸੀ ਬਾਕੀ ਤੁਸੀਂ ਬਾਕਿਆ ਦਾ ਕਨਫਰਮ ਹੈ ਉਹ ਤੁਸੀਂ ਦੱਸਦੋ।
ਅੱਛਾ-ਅੱਛਾ ਤੇ ਮੁੰਡੇ ਵਾਲੇ ਵੀ ਇੱਕ ਪ੍ਰੋਗਰਾਮ ਕਰਦੇ ਪਣੇ ਨਾ।
ਹਾਂਜੀ-ਹਾਂਜੀ, ਉਹ ਸਗਨ ਵਾਲਾ ਕਰਦੇ ਸਗਨ ਤੇ ਚੁੰਨੀ ਚੜ੍ਹਾਈ
ਅੱਛਾ, ਅੱਛਾ, ਅੱਛਾ, ਅੱਛਾ, ਤਿੰਨੋ ਚੀਜ਼ਾਂ ਕਰਨਗੇ ਇਕੱਠੀਆਂ ਤੇ ਦੇਖੋ ਮੈਂ ਤੇ ਇਹ ਕਹਿ ਰਹੀ ਹਾਂ। ਪਾਠ ਤੇ ਤੇ ਸੂਟ ਹੀ ਸੋਹਣਾ ਲੱਗਦਾ, ਪਾ ਰਿਹਾ ਜੇ ਪਾਇਆ ਹੋਏ ਬਰਾਾਈਟ ਕਲਰ ਹਾਂ ਬ੍ਰਾਈਟ ਕਲਰ ਪਾਇਆ ਹੋਇਆ, ਪਾਰਾ ਜਿਹਾ ਪੰਜਾਬੀ ਸੂਟ ਅੱਛਾ ਲੱਗਦਾ, ਟਰਡੀਸ਼ਨਲ ਸਲਵਾਰ ਪਾ ਲੋ ਚੂੜੀਦਾਰ ਪਾਲੋ ਸਮਾਰਟ ਲੱਗਦੀ ਏ। ਜਾਂ ਹਾਂ ਫਰਸ਼ੀ ਸਲਵਾਰ ਵੀ ਅੱਛੀ ਲੱਗਦੀ ਏ। ਉਹ ਫੇਰ ਹੈਵੀ ਹੋਏ ਪਰ ਮੈਂ ਦੇਖੋ ਮੈਂ ਤੇ ਸੋਚਿਆ ਕਿ ਇੱਕ ਪਾਕਿਸਤਾਨੀ ਸਟਾਈਲ ਦਾ ਨਾ ਇਹ ਗ੍ਰੀਨ ਜਿ ਕਲਰ ਦਾ ਉੱਤੇ ਦਬਕੇ ਦਾ ਕੰਮ ਕਰਾਇਆ ਸੀ। ਤੁਹਾਡੇ ਨਾਲ ਉਹ ਹਾਂ ਉਹ ਦਿਖਾਇਆ ਸੀ ਮੈਂ ਤੇ ਉਹ ਮੈਨੂੰ ਅੱਛਾ ਲੱਗਾ ਸੀ ਕਿਉਂਕਿ ਜਿਆਦਾ ਵੀ ਹੈਵੀ ਨੀ ਪਾਓਗੇ ਪਾਠ ਵਿੱਚ ਥੋੜਾ ਕੰਮ ਵੀ ਕਰਨਾ ਹੈ ਭਰਜਾਈ ਨੂੰ ਤਾਂ ਹਾਂ ਭਰਜਾਈ ਨੂੰ ਤੇ ਬੜਾ ਕੰਮ ਹੁੰਦਾ ਬਾਈ ਭਰਜਾਈ ਨੂੰ ਬਹੁਤ ਕੰਮ ਹੁੰਦੇ ਨੇ। ਸਾਰਾ ਕੰਮ ਹੀ ਭਜਏ ਦੇ ਸਿਰ ਤੇ ਹੁੰਦਾ ਹੈ ਸਾਰਾ ਘਰ ਫੇਰ ਤੁਸੀਂ ਉਹ ਕਰ
ਉਹ ਹੈਗੀ ਤੇ ਥੋੜਾ ਸੰਭਲ ਜਾਂਦਾ ਤੇ ਥੋੜਾ ਕੰਮ ਅੱਧਾ ਹੋ ਜਾਂਦਾ ਨੀ ਤੇ ਫੇਿਰ ਉਹ ਚਲੀ ਜਾਂਦੀ ਚ ਫੇਰ ਕੰਮ
ਹਾਂ ਨਹੀਂ ਤੁਹਾਡੀ ਨਨਾਣ ਮੈਂ ਦੇਖਿਆ ਬਹੁਤ ਐਕਟਿਵ ਬੜਾ ਕੰਮ ਸੰਭਾਲਦੀ।
ਹਾਂਜੀ, ਐਕਟਿਵ ਵੀ ਹੈਗਾ, ਇਸ ਲਈ ਉਸ ਹੋਣਾ ਵੀ ਅੱਛਾ ਲੱਗਦਾ ਤੇ ਨਹੀਂ ਹੁੰਦੀ, ਤੇ ਬੜਾ ਔਖਾ ਮਤਲਬ ਖਾਲੀ ਖਾਲੀ ਸ ਵੀ ਲੱਗਦਾ ਹੈ।
ਹਾਂ ਸਹੀ ਗੱਲ, ਪਾਠ ਮੇਰੇ ਹਿਸਾਬ ਨਾਲ ਤੇ ਪਾਠ ਅਹ ਤੇ ਸੂਟ ਹੀ ਸੋਹਣਾ, ਲੱਗੇਗਾ ਥੋੜ੍ਹੀ ਭਾਰੀ ਜਿ ਚੁੰਨੀ ਹੋਏ। ਸੋਹਣਾ ਲੱਗਦਾ ਹੈ, ਉਹ ਸਿਰ ਤੇ ਕੀਤੀ ਹੋਈ ਨਾ ਚੁੰਨੀ ਪ ਪਾਠ ਵਿੱਚ ਬੜੀ ਸੋਹਣੀ ਲੱਗਦੀ ਫੋਟੋਆਂ, ਵੀ ਵਧੀਆ ਆਦੀਆਂ। ਤੇ ਅਗਲਾ ਕਿਹੜਾ ਪ੍ਰੋਗਰਾਮ ਦੱਸਿਆ ਤੁਸੀਂ?
ਹਾਂ ਹਲ ਹਲਦੀ,
ਹਲਦੀ ਕਿਵੇਂ ਵੱਡੀ ਕਰਨੀ ਹੈ, ਜਾਂ ਕਿ ਫੋਟੋ ਸ਼ੂਟ ਹੋਣਾ ਵਧੀਆ ਜਾਂ ਪ੍ਰੋਗਰਾਮ ਹੋਣਾ ਕਿ ਕੁਛ ਡਰੈਸ ਕੋਡ ਰੱਖਿਆ ਉਹਨੇ
ਹਾਂਜੀ-ਹਾਂਜੀ, ਕੁਛ ਸ਼ਖਿਅਤ ਹੈ, ਸ਼ਾਇਦ ਆਈਸ ਬਲੂ ਟਾਈਪ ਕਹਿ ਰਹੀ ਸੀ ਕਿ ਕੁਛ ਯੋਲੋ ਨੀ ਹੋਣਾ ਚਾਹੀਦਾ, ਵੱਖਰਾ ਕਲਰ ਰੱਖਿਆ ਸੀ, ਕਿ ਖੁਦ ਵੱਖਰਾਓੋ ਕੋਂਟਸਟ ਪਹਿਨੇਗੀ ਤੇ ਲੇਡੀਜ਼ ਲੋਕ ਮਤਲਬ ਦੂਸਰੀ ਜੋ ਹੋਗੀ ਕਮ
ਹਾਂ-ਹਾਂ, ਸਮਝ ਗਏ ਮੈਂ, ਸਮਝ ਗ ਗਿਆਏ ਅੱਜ ਕੱਲ ਇਹ ਚੱਲਦਾ ਪਿਆ ਬੜਾ ਕੰੋਂਟਰੈਸਟ ਦਾ ਸਿਸਟਮ ਜਿਵੇਂ ਕੁੜੀ ਮੰਨ ਲਓ, ਗੁਲਾਬੀ ਪਾ ਲਏ ਤੇ, ਹਾਂ ਕੁੜੀ ਗੁਲਾਬੀ ਪਾ ਲੇ ਤੇ ਬਾਕੀ ਸਾਰੇ ਉਹਦੇ ਘਰ ਦੀਆਂ ਬਲੂ ਪਾਲਣ ਜਾਂ ਕੁੜੀ ਮਜੰਟਾ ਪਾ ਲੇ ਤੇ ਬਾਕੀ,
ਇੱਕ ਸ਼ਾਇਦ ਬੈਂਗੁਲ ਸੈਰੀਮਨੀ ਵੀ ਕਰਨੀ ਉਸਦੇ,
ਅੱਛਾ ਬੈਂਗਲ ਸੈਰੇਮੈਨੀ ਵੀ ਕਰਨੀ, ਉਹਦੇ ਵਾਸਤੇ ਕੱਪੜੇ ਚਾਹੀਦੇ ਨੇ ਖਰਚਾ ਬੜਾ ਬਾਈ ਸਾਡੇ ਤੇ ਵੀ ਪਾਓਗੇ, ਇੰਨਾ ਖਰਚਾ ਹੁਣ ਤੁਸੀਂ ਸਾਨੂੰ ਵੀ ਆਣਾ ਵਿਆਹ ਤੇ,
ਸਾਨੂੰ ਤਾਂ ਪਤਾ ਨਹ ਸੀ ਮਤਲਬ ਇੰਨੇ ਫੰਕਸ਼ਨ ਨਹੀਂ ਪਤਾ ਸੀ ਪਰ ਜਿਹਨਾਂ ਨੂੰ ਇੰਟਰਸਟ ਹੁੰਦਾ ਉਹ ਜਿਹਨਾਂ ਨੂੰ ਟਾਈਮ ਵੀ ਆਦਾ ਹੈ, ਫਿਰ ਉਹ ਡਿਸਾਈਡ ਵੀ ਕਰ ਸਕਦਾ ਨਾ
ਹਾਂ ਇਹ ਤੇ ਹੈ ਦੇਖੋ ਅੱਛੀ ਗੱਲ ਹੈ, ਨਾ ਮੈਂ ਤੇ ਕਹਿੰ ਇੰਜੋਏ ਕਰਨਾ ਚਾਹੀਦਾ ਹਰ ਇੱਕ ਮੂਮੈਂਟ
ਉਹ ਤਾਂ ਸਹੀ ਹੈ, ਪਰ ਅੱਜ ਦੇ ਟਾਈਮ ਵੀ ਜਦੋਂ ਬੰਦਿਆਂ ਦਾ ਡਿਮਾਂਡ ਬੜਿਆ ਜਾਂਦਾ ਨਾ। ਵੱਖਰੀ ਵੱਖਰੀ ਚੀਜ਼ਾਂ ਤ ਤੇ ਫੇਰ ਉਹ ਸੋਚਣਾ ਥੋੜਾ ਔਖਾ ਹੋ ਜਾਂਦਾ।
ਬੈਂਗਲ ਸੈਰੇਮਨੀ ਤੇ ਤਾਂ ਕੋਈ ਡਰੈਸ ਵੀ ਕੈਰੀ ਕਰ ਸਕਦਾ, ਬੰਦਾ ਸਕਰਟ ਦੇ ਨਾਲ ਕੋਈ ਟੋਪ ਵਾਲੇ, ਅੱਛੀ ਲੱਗਦੀ ਹੈ ਹਾਂ ਕੋਈ।
ਤੇ ਇੱਕ ਬੈਚਲਰ ਪਾਰਟੀ ਵੀ ਹੁੰਦੀ ਹੈ ਸ਼ਾਇਦ ਉਹ ਵੀ ਕਰਨੀ ਹੈ ਸ਼ਾਇਦ।
ਬੈਚਲਰ ਪਾਰਟੀ ਤਾਂ ਦੇਖੋ। ਸਾਰੇ ਚ ਨਹੀਂੀ ਹੁੰਦੀ ਉਹ ਤੇ ਬਾਹਰ ਹੁੰਦੀ ਹੈ ਫਰੈਂਡਸ ਦੇ ਨਾਲ।
ਅੱਛਾ-ਅੱਛਾ ਨਹੀਂ ਫਿਰ ਉਹ ਉਸਦਾ ਕਿਉਕਿ ਅੱਜ ਕੱਲ ਮੈਂ ਮੈਂ ਦੇਖਿਆ ਹੈ ਕਿ ਬੜੀ ਵੋ ਚਾਹੀਏ ਕਿ ਅ ਆਸ ਪਾਸ ਵਾਲੇ
ਦੇਖੋ ਬੈਚਲਰ ਆ ਬੈਚਲਰ ਪਾਰਟੀ ਇਚ ਤੇ ਹਾਂ ਬੈਚਲਰ ਪਾਰਟੀ ਵਿੱਚ ਤਾਂ ਦੇਖੋ ਵੈਸਟਰਨ ਅੱਛਾ ਲੱਗਦਾ। ਤੁਸੀਂ ਵੈਸਟਰਨ ਡਰੈਸ। ਪਾਓ ਕੋਈ ਲੋਂਗ ਡਰੈੱਸਾਂ ਪਾਓ ਅੱਛੇ ਲੱਗਦੀਆਂ ਨੇ ਬੈਚਲਰ। ਪਾਰਟੀ ਹਮ।
ਅੱਛਾ, ਅਸੀਂ ਕਿੱਥੇ ਸੀ ਹਲਦੀ ਤੇਸੀ ਹਲਦੀ ਦੱਸੋ ਹਾਂਜੀ।
ਹਲਦੀ ਤੇ ਅਗਰ ਇਹਨੇ, ਪਾਊਡਰ ਬਲੂ ਰੱਖਿਆ ਆਈਸ ਬਲੂ ਰੱਖਿਆ ਤੇ ਉਹ ਤੇ ਦੇਖੋ, ਤੁਸੀਂ ਉਹਦੇ ਇਸ ਤੇ ਕੁਛ ਵੀ ਬਣਵਾ ਸਕਦੇ ਹੋ। ਥੱਲੇ ਸਕਰਟ ਬਣਵਾ, ਲਈ ਉੱਪਰ ਕਰੋਪਟੋਪ ਕਰੋਪਟੋਪ ਤੇ ਨੀ ਥੋੜ੍ਹੀ ਜਿਹੀ ਲੌਂਗ ਕੱਟ ਵਾਲੀ ਟੋਬਨ ਵਾਲੋ ਜਾਂ ਸ਼ਰੱਗ ਵਾਲੀ ਦਰੈੱਸ ਨਾਲ ਲਓ ਥੱਲੇ ਬਲਾਊਜ਼ ਔਰ ਸਕਰਟ ਔਰ ਸ਼ਰਗ ਵਾਲੀ ਡਰੈਸ। ਜਾਂ ਡਿਵਾਈਡਰ ਕੋਈ ਨੀ ਤੁਸੀ ਮੇਰੀ ਬੁਟੀਕ ਤੇ ਆ ਜਾਓਗੇ ਤਾਂ ਮੈਂ ਤੁਹਾਨੂੰ ਡਿਜ਼ਾਇਨ ਦਿਖਾ ਦਾਂਗੀ ਮੇਰੇ ਬਹੁਤ ਸਾਰੇ ਡਿਜ਼ਾਇਨ ਹੈਗੇ ਮੇਰੇ ਬੁਟੀਕ
ਅੱਛਾ ਓ ਮਹਿੰਦੀ ਵਾਸਤੇ।
ਮਹਿੰਦੀ ਇਸ ਤਾਂ ਦੇਖੋ ਜ਼ਿਆਦਾਤਰ ਲੋਕੀ ਹਰਾ ਹੀ ਪਾਦੇ ਨੇ।
ਹਮ ਸਹੀ ਗੱਲ ਹੈ ਸੋਚੋ ਜੈਸੇ ਹੋਤੇ ਹੈ ਵੋ ਕੋਟੀ ਹੁੰਦੀ ਹੈ ਫੇਰ ਥੱਲੇ ਇੱਕ ਪੀਸ ਹੁੰਦਾ ਫੇਰ ਥੱਲੇ ਇੱਕ ਅ ਸਲਵਾਰ ਟਾਈਪ ਹੁੰਦੀ ਨਾ ਫਰਸ਼ੀ ਸਲਵਾਰ ਥਰੀ ਪੀਸ ਬਣ ਜਾਂਦਾ ਉਹ ਸੋਚ ਰਹੀ ਸੀ ਬਣਾਉਣ ਵਾਸਤੇ। ਤੇ ਵਰਕ ਵਾਲੀ ਜੈਕੇਟ ਥੱਲੇ ਪਲੇਨ ਗਰੀਨ ਡਾਰਕ ਗ੍ਰੀਨ।
ਸੋਹਣਾ ਲੱਗੇਗਾ ਉਹ ਵੀ।
ਅੱਛਾ ਚ ਉਸਦੇ ਬਾਅਦ ਹੁੰਦਾ ਕੋ ਟਲ ਕੋਕਟਲ ਤੇ ਫੇਰ ਬਲੈਕ ਹੀ ਜਾਏਗਾ ਨਹੀਂ।
ਕੋਕਟੇਲ ਤੇ ਦੇਖੋ ਕੋਕਟੇਲ ਦਾ ਨਾਮ ਹੀ ਕੋਕਟੇਲ ਹੈ ਤੇ ਵੈਸਟਰਨ ਅੱਛਾ ਲੱਗੇਗਾ। ਵਨ ਪੀਸ ਹੋ ਗਏ ਬਲੈਕ ਸਾੜੀ ਤੇ ਅੱਛੀ ਲੱਗਦੀ ਹੈ ਦੇਖੋ। ਮੈਂ ਵੀ ਸੋਚ ਰਹੀ ਹ ਮੈਂ ਸਾੜੀ ਪਾਲਾ।
ਤੇ ਹ ਅਹ ਜੈਂਟਸ ਲੋਕ ਨੀ ਮੰਨਦੇ ਪਏ ਨਾ ਕਿ ਬਈ ਸਾੜੀ ਪਾਏ ਕਿਉਕਿ ਕੰਮ ਹੁੰਦਾ। ਸਾੜੀ ਨਾਲ ਫਿਰ ਸਾੜੀ ਸੰਭਾਲੋ ਜਾਂ ਫਿਰ ਬੰਦਾ ਸੰਭਾਲੋ ਜਾਂ ਫਿਰ ਬੱਚਾ ਸੰਭਾਲੋ ਜਾਂ ਫੰਕਸ਼ਨ ਸਮਾਲੋ ਉਸਨੂੰ ਚੁੱਕਣਾ ਹੀ ਪੈਂਦਾ ਹੈ ਕਿ ਜੋ ਚੱਲਦਾ ਨੀ ਚੱਲਦਾ ਪ੍ਰੇਫਰ ਹੀ ਨਹੀਂ ਕਰਦਾ।
ਹਮ ਤੁਹਾਡਾ ਬੱਚਾ ਕੀ ਛੋਟਾ ਤੇ ਤੁਹਾਨੂੰ ਕੰਫਰਟੇਬਲ ਰਹਿਣਾ ਬਹੁਤ ਜ਼ਰੂਰੀ ਹੈ। ਥੋੜ੍ਹੀ ਦੇਰ ਬਾਅਦ ਉਹ ਕੁਛ ਕਰੇਗਾ, ਕੁਛ ਕਰੇਗਾ ਉਹ ਭੂਆ ਤੇ ਬੈਠੀ ਹੋਏਗੀ ਨਾ ਸਟੇਜ ਤੇ।
ਹਾਂਜੀ ਹੀਲ ਪੈਨੋ ਤਾਂ ਬਾਈ ਸਬ ਫਿਰ ਐਸਾ ਹੁੰਦਾ ਹੈ ਹੀਲ ਹੀ ਪਕੜ ਕੇ ਬੰਦਾ ਗੁੰਮਦਾ ਰਹੇ। ਜਾਂ ਫਿਰ ਫਲੈਟ ਹੀਲ ਹੋਏ। ਫ ਉਹ ਵੀ ਹੁੰਦਾ ਉਹ ਵੀ ਦੇਖਣਾ ਪਏਗਾ।
ਮੇਰਾ ਬੇਟਾ ਤਿੰਨ ਚਾਰ ਸਾਲ ਦਾ ਹੋਇਆ ਸੀ ਉਦੋਂ ਤੱਕ ਮੈਂ ਨੇਲਸ ਨੀ ਵਧਾਏ ਸੀ ਆਪਣੇ। ਅਰੇ। ਹੀਲਸ ਤੇ ਦੂਰ ਦੀ ਗੱਲ ਐ ਹਾਂ ਕਿਉਂਕਿ ਮਾਲਿਸ਼ ਕਰਨੀ ਹੁੰਦੀ ਸੀ ਔਰ ਤਿਆਰ ਕਰਨਾ ਕਦੀ ਲੱਗ ਜੇ ਬੱਚੇ ਨੂੰ ਤੇ ਮੈਂ ਨੇਲਸ ਵਧਾਇਆ ਮਾਂ ਮਾਂ ਨੂੰ ਤਿਆਗਨਾ ਪੈਂਦਾ ਜੀ ਬੜੀ ਚੀਜ਼ਾਂ ਨੂੰ ਛੱਡਨਾ ਪੈਂਦਾ। ਫੇਰ ਵੱਡੇ ਹੋਏ ਤੇ ਫੇਰ ਦੁਬਾਰਾ ਤੋਂ ਤੁਹਾਨੂੰ ਲੱਗਦਾ। ਮੈਂ ਦੋ ਤਿੰਨ ਸਾਲ ਤੱਕ ਤੇ ਕੀਤੀ ਬੱਚੇ ਦੀ ਮਾਲਿਸ਼। ਪਹਿਲੇ ਸਾਲ ਤਾਂ ਦੇਖੋ ਡੈਡੀਕੇਟਡ ਵੀ ਕੀਤੀ ਵਧੀਆ ਤਰੀਕੇ ਨਾਲ। ਅਗਲੇ ਸਾਲ ਹਾਂ ਅਗਲੇ ਸਾਲ ਡਰੋਪ ਹੋ ਜਾਂਦੇ ਸੀ ਦਿਨ ਵਿੱਚ ਇੱਕ, ਇੱਕ ਦਿਨ ਛੱਡਤਾ ਦੂਜਾ ਦਿਨ ਛੱਡਤਾ ਤੀਸਰੇ ਦਿਨ ਫੇਰ ਕਰਤੀ ਰਾਤੀ ਤੇ ਯਾਦ ਆਇਆ ਚਲੋ ਮਾਲ ਹਾਂ ਇੱਕ ਸਾਲ ਵਧੀਆ ਡੈਡੀਕੇਸ਼ਨ ਨਾਲ ਕੀਤੀ ਫੇਰ ਐਵੇਂ ਹੁੰਦਾ
ਵੀ ਇਹ ਲੋਕ ਕਰਾਦੇ ਵੀ ਨਾ ਆਪਾਂ ਹੀ ਬੋਟਲ ਪਕੜ ਕੇ ਚੁੱਕ ਕੇ ਉਲਟੀ ਕਰ ਦਿੰਦੇ ਨੇ। ਥੱਲੇ ਪੂਰਾ ਰੋੜ ਦਦੇ ਤੇਲੋਂ ਤੇਲ ਹੋ ਜਾਂਦਾ। ਤੇ ਅੇਛੜ ਭਰਿਆ ਵੀ ਕੀ ਮੈਂ ਤੇਲ ਲਾਵਾਂ ਨਾਨ ਹੀ ਗੁਸਾ ਦਾ ਤੇ ਨਣ ਵਿੱਚ ਵੀ ਔਖਾ ਹੁੰਦਾ ਨਾ ਬੰਦਾ ਬਾਲਟੀ ਤੋਂ ਬਾਹਰ ਹੀ ਨਿਕਲਦਾ ਨਾ ਟੱਪ ਤੋਂ ਬਾਹਰ ਨਿਕਲਦਾ। ਪਾਣੀ ਕਿ ਲੇਰ ਜਾਓ ਤੇ ਯ ਪਤਾ ਨੀ ਲੱਗਦਾ ਸਾਹਮਣੇ ਉਹ ਬੋਟਲ ਪਈ ਹੈ ਨਾਣ ਵਾਲੀ ਬੋਡੀ ਵਾਸ਼ ਤੇ ਉਹ ਡਾਲ-ਡਾਲ ਕੇ ਝੱਗ ਬਣਾਓ।
ਸਹੀ ਗੱਲ ਹੈ ਸਹੀ ਗੱਲ ਅਰੇ ਬੱਚੇ ਨੀ ਕਰਨਗੇ ਤੁਸੀ ਕਰੋਗੇ ਕਿਆ ਬੱਚੇ ਨੀ ਕਰਨਗੇ ਤੁਸੀਂ ਕਰੋਗੇ ਹਰਕਤਾ। ਹ-ਹ।
ਨੀ ਸਾਡੇ ਉਹ ਨੀ ਹੈ ਨਾ ਕਿ ਕਤੇ ਵੱਡਾ ਬਾ ਬੋ ਨੀ ਨਾ ਟਬ ਕੇ ਬੰਦੇ ਵੱਡੇ ਵੀ ਲੇਟ ਕੇ ਨਾ ਸ ਸਕਿਆ ਉਹ ਰਹਿ ਗਿਆ ਨਾ ਕਿਉਂਕਿ ਬਾਥਰੂਮ ਵੱਡਾ ਹੀ ਨੀ।
ਹਾਂ ਉਹ ਪ੍ਰੋਬਲਮ ਹੋ ਜਾਂਦੀ। ਚਲੋ ਹੁਣ ਆਪਾਂ ਪ੍ਰੋਗਰਾਮ ਤੇ ਆਈਏ ਅਗਲਾ ਪ੍ਰੋਗਰਾਮ ਕੀ ਸੀ ਹਲਦੀ ਤੋਂ ਬਾਅਦ?
ਹਲਦੀ ਤੋਂ ਬਾਅਦ ਤਾਂ ਮਹਿੰਦੀ ਤੋਂ ਬਾਅਦ ਹੀ ਉਹ ਸਗਨ ਹੋਗਾ, ਸਗਨ ਔਰ, ਚੁੰਨੀ ਚੜਾਈ ਤੇ ਰਿੰਗ ਸੈਰੇਮਨੀ। ਕਹਿ ਰਹੀ ਸਾੜੀ ਤਾਂ ਨਹੀਂ ਕੋਈ ਡਰੈਸ ਵਨ-ਪੀਸ ਟਾਈਪ ਹੀ ਹੋਏਗੀ।
ਹੂੰ
ਬਾਕੀ ਉਸਦਾ ਕਲਰ ਬਲੈਕ ਈ ਹੋਨਾ ਚਾਹੀਦਾ। ਬਾਕੀ ਓ ਦੂਜਾ ਕਲਰ ਦੱਸੇਗੇ ਕਿ ਅ ਕੀ-ਕੀ ਹੋ ਸਕਦੀ ਕਿਉਕਿ ਉਸ ਦਿਨ ਸਾਡੀ ਉਹ ਵੀ ਹੈ ਨਾ ਸਾਲਗਰਾਹ ਵੀ ਹੈਗੀ।
ਹਾਂ ਤੇ ਫੇਰ ਸਾਲਗਰਾ ਤੇ ਤੁਸੀਂ ਬਲੈਕ ਥੋੜ੍ਹਾ ਪਾਓਗੇ।
ਉਹ ਤਾਂ ਪਹਿਲੇ ਸਾਲ ਵਿੱਚ ਹੁੰਦਾ ਐ। ਹਰ ਸਾਲ ਵਿੱਚ ਥ੍ਹੋੜਾ ਹੁੰਦਾ ਐ। ਉਹ ਚੌਥਾ ਸਾਲ ਵਿੱਚ ਕੁਛ ਵੀ ਪਾ ਸਕਦੇ ਓ।
ਹਾਂ ਇਹ ਵੀ ਗੱਲ ਠੀਕ ਏ
ਬਾਕੀ ਤੁਸੀਂ ਦੱਸੋ ਕੀ ਪਾਉਣਾ ਚਾਈਦਾ??
ਨਹੀਂ ਵਨ ਪੀਸ ਹੀ ਅੱਛਾ ਲੱਗੇਗਾ ਕਿਉਂਕਿ ਉਹਦੇ ਤੁਸੀਂ ਕੰਫਰਟੇਬਲ ਵੀ ਰਹੋਗੇ ਥੋੜਾ ਫਿਲ ਵਾਲਾ ਹੋਏ ਜਾਂ ਸਟ੍ਰੇਟ ਲੁੱਕ ਵਾਲਾ ਹੋਏ।
ਕਿਉਂਕ ਜੇਟਸੋ ਕੇ ਪਾਸ ਓਪਸ਼ਨ ਫਿਰ ਕੋਂਟ੍ਰਾਸਟ ਹੀ ਬਚਦਾ ਕ੍ਰੀਮਿਸ਼ ਬਚਤਾ ਹੈ ਜਾਂ ਵਾਈਟ ਕੋਟ ਪੈਂਟ ਜਾਂ ਫਿਰ ਜੋ ਬਲੈਕ ਕੇ ਸਜ ਜਾਏ।
ਹਾਂ ਦੇਖੋ ਲੇਡੀਜ਼ ਕੋਲ ਤੇ ਬੜੇ ਓਪਸ਼ਨ ਨੇ ਮੇਰੀ ਬੁਟੀਕ ਵਿੱਚ ਵੀ ਬਹੁਤ ਓਸ਼ਨ ਨੇ ਪਰ ਜੈਂਟਸ ਵਾਸਤੇ ਵਿਚਾਰੇ ਬਹੁਤ ਹੀ ਸਫ਼ਰ ਕਰਦੇ ਨੇ ਜੈਂਟਸ ਦੇ ਉਹਨਾਂ ਕੋਲ
ਜਾਂ ਫਿਰ ਮਰੂਨ ਹੋ ਹੈ ਜਾਂ ਫਿਰ ਕਰੀਮ ਹੋਤਾ ਹੈ। ਤੀਨ ਕਰ ਹੋਤਾ ਹੈ। ਬਾਕੀ ਚੌਥਾ ਫਿਰ ਆਤਾ ਹੀ ਨਹੀਂ ਹੋ ਤਾਂ ਓਕੇਜਨ ਕੇ ਹਿਸਾਬ ਹੋ
ਚੌਥਾ ਮੁਸ਼ਕਿਲ ਹੁੰਂਦਾ ਉਹਨਾਂ ਵਾਸਤੇ ਕਿਉਂਕਿ ਜਿਆਦਾ ਰੰਗ ਬਿਰੰਗੇ ਕੱਪੜੇ ਤੇ ਪਾਉਂਦੇ ਨੀ ਨਾ
ਉਹ ਪਹਿੰਦੇ ਵੀ ਨਹੀਂ ਫ ਮਲਮਾਰੀ ਵਿੱਚ ਲਟਕੇ ਰਹਿੰਦੇ ਕਹਿੰਦੇ ਆਓ ਕੋਈ ਸ਼ਾਦੀ ਕਰਾਓ ਤਾਂ ਸਾਨੂੰ ਪੈਨੋ।
ਮੇਰਾ ਤੇ ਦੇਖੋ ਇੱਕੋ ਫੰਡ ਹੈ, ਮੇਰਾ ਇੱਕੋ ਫੰਡਾ ਮੈਂ ਕੱਪੜੇ ਇਕੱਠੇ ਕਰਦੀ ਨੀ ਮੇਰਾ ਫੰਡਾ ਹਾਂ ਮੈਂ ਤੇ
ਪਡ ਦੰਦੋ
ਮੈਂ ਰਿਪੀਟ ਵੀ ਕਰ ਲੈਦੀ ਹਾਂ ਕੱਪੜੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ।
ਨਹੀਂ ਉਹ ਰਿਪੀਟ ਦੀ ਗੱਲ ਨੀ ਕਹਿ ਰਹੀ ਮੈਂ ਤੂੰ ਕੋਟ ਪੈਣ ਦੀ ਗੱਲ ਸੀਆ ਜਸੇ ਤੁਸੀਂ ਕਹਿਣਾ ਮੈਂ ਦੇਣੀ ਹਾਂ ਜਾਂ ਫਿਰ
ਨੇ ਜੈਂਨਟਸ ਮੋਟੇ ਹੋ ਜਾਂਦੇ ਨੇ ਢਿੱਡ ਨਿਕਜਲ ਜਾਂਦਾ ਜੈਂਟਸ ਨੂ ਆਣੇ ਵੀ ਤੇ ਚਾਹੀਦੇ ਨੇ।
ਫੇਰ ਤੁਸੀਂ ਕੀ ਕਰਦੇ ਹੋ ਉਸ ਕੋਟ ਪੈਣ ਦਾ ਮਤਲਬ ਜੋ ਰਹਿ ਜਾਂਦੇ ਜੋ?
ਰਹਿੰਦੇ ਨੇੇ ਮੇਰੇ ਹਸਬੈਂਡ ਬੋਲਦੇ ਨੇ ਮੈ ਪਤਲਾ ਹੋਵਾਂਗਾ ਫਿਰ ਪਾਵਾਂਗਾ ਪਤਲਾ ਹੋਵਾਂਗਾ ਉਹ ਪਏ ਰਹਿੰਦੇ ਨੇ।
ਬੋ ਹਾਰ ਹੀ ਇਹੀ ਬੋਲਦੇ ਨੇ।
ਹਾਂ ਕੋਈ ਨੀ ਤੁਸੀਂ ਬੁਟੀਕ ਤੇ ਆਣਾ ਮੇਰੀ ਬੁਟੀਕ ਤੇ ਆਉਣਾ ਤੁਸੀਂ ਮੇਰੀ ਮੈਂ ਤੁਹਾਨੂੰ ਡਿਜ਼ਾਇਨ ਦੇਖ ਦਿਖਾ ਦਾਂਗੀ ਸਾਰੇ ਜਿਸ ਜਿਸ ਫੰਕਸ਼ਨ ਦੀ ਜੋ ਤੁਹਾਨੂੰ ਡਰੈਸਿਸ ਲੈਣੀਆਂ ਹੋਣਗੀਆਂ ਸਭ ਅਵੇਲੇਬਲ ਕਰਾ ਦਾਂਗੀ। ਮੈਂ ਤੁਹਾਨੂੰ ਆਪਣੀ ਮੈ ਨੈਵੀਗੇਸ਼ਨ ਮੈਪ ਭੇਜ ਦਿੰਦੀ ਆ
ਠੀਕ ਹੈ ਜੀ ਤੁਸੀਂ ਮੈਨੂੰ ਟਾਈਮ ਦੱਸਦੋ? ਮੈਂ ਤੁਹਾਡੇ ਕੋਲ ਆ ਕੇ ਨਾ ਆਪਣਾ ਸਾਰਾ ਮੈਰਿਜ ਕਾ ਸੈਟਿੰਗ ਕਰਕੇ ਨਾ ਅ ਯ ਲੋਟ ਡਿਸਾਈਡ ਕਰ ਫਿਰ ਇਹਨਾਂ ਦੇ ਵੀ ਡਿਸਾਈਡ ਕਰਨੇ ਨਾ ਫਿਰ ਕ ਅ ਮਤਲਬ ਮੇਰੇ ਬੇਟੇ ਦੇ ਵੀ ਮੈਨੂੰ ਸਾਈਡ ਕਰਨਾ ਕਿਉਂਕਿ ਮੈਚਿੰਗ ਹੋਣਾ
ਜਦੋਂ ਮਰਜ਼ੀ ਆਓ ਤਾਂ ਸ਼ਾਮੀ ਆਇਆ ਜੇ ਟਾਈਮ ਕੱਢ ਕੇ ਚਾਰ ਵਜੇ ਤੋਂ ਲੈ ਕੇ ਅੱਠ ਵਜੇ ਤੱਕ।
ਅੱਛਾ ਤੁਸੀਂ ਤੁਸੀਂ ਸ਼ੋਪ ਤੇ ਹੁੰਦੇ ਹੋ, ਮਤਲਬ ਬੁਟੀਕ ਵਿੱਚ ਹੀ ਹੁੰਦੇ ਓ? ਅੱਛਾ ਜੀ ਕੋਈ ਨੀ ਆ ਜਾਂਗੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ ਜੀ ਬਾਏ -ਬਾਏ
ਬਾਏ -ਬਾਏ